ਹਾਂਜੀ ਸਤਿ ਸ੍ਰੀ ਅਕਾਲ।
ਅਕਾਲ,
ਹੋਰ-ਹੋਰ ਹਾਂਜੀ-ਹਾਂਜੀ ਵਧੀਆ ਤੁ ਤੁਸੀਂ ਸੁਣਾਓ।
ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਫ੍ਰਰੀ ਸੀ ਥੋੜ੍ਹੀ ਦੇਰ, ਤੇ ਮੈਂ ਕਿਹਾ ਚੱਲ ਤੁਹਾਡੇ ਨਾਲ ਗੱਲ ਕਰਾਂ। ਤੇ ਹਾਂ ਹੋਰ ਵੀ ਮੈਂ-ਮੈਂ ਕਿਹਾ ਮੈਂ ਸੋਚ ਰਹੀ ਸੀ ਚੱਲ ਗਰਮੀਆਂ ਆ ਗਈਆਂ, ਤੇ ਗਰਮੀਆਂ ਦੇ ਸੂਟ ਵਗੈਰਾ ਤੁਸੀਂ ਮਤਲਬ ਕਿੱਥੋਂ ਲੈਂਣੇ ਔ।
ਮੇਰਾ ਤੇ ਦੇਖੋ ਮੇਰੀ ਕੋਈ ਇੱਕ ਜਗ੍ਹਾ ਨੀ ਹੈਗੀ, ਮੈਂ ਕਦੇ ਕਿੱਧਰੋਂ ਲੈ ਲੈਂਨੀ ਆਂ ਕਦੇ ਕਿੱਧਰੋਂ ਲੈ ਲੈਨੀ ਆਂ।
ਅੱਛਾ। ਹੂੰ, ਹਾਂ। ਤੇ ਮੈਂ ਕਿਹਾ ਚੱਲ ਵੀ ਲਿਆਣੀਆਂ ਸੀ, ਮੈਂ ਕਿਹਾ ਚੱਲ ਬਾਜ਼ਾਰ ਮਾਰਕੀਟ ਜਾਣਾ ਸੀ, ਮੈਂ ਕਿਹਾ ਕੋਈ ਚਾਦਰਾਂ ਚੁਦਰਾਂ ਗਰਮੀ ਦੇ ਲਿਆਈਏ।
ਅੱਛਾ-ਅੱਛਾ ਹਾਂ, ਨਹੀਂ ਤੁਸੀਂ ਜਾਓ ਇੱਥੇ ਲੋਕਲ ਬੋ ਥੇਰੇ ਦੁਕਾਨਾਂ ਨੇ ਮਤਲਬ ਜੋ ਜਿਸ ਅ ਜ ਤੁਸੀਂ ਲੈਣਾ ਜੋ ਵੀ ਲੈਣਾ ਸਹੀ ਮਿਲ ਜਾਂਦਾ। ਪਰ ਮੇਰੀ ਸਹੀ ਦੱਸਾਂ ਇੱਕ ਤੋ ਦੁਕਾਨ ਨੀ ਹੈਗੀ, ਮੇਰੀ ਕਈ ਦੁਕਾਨਾਂ ਨੇਂ। ਤੋਂ ਕੱਪੜਾ ਅੱਛਾ ਲੈ ਕੇ ਇਥੋਂ ਲੈ ਲੈਨੇ ਆਂ
ਬੱਸ ਇਹ ਹੈਗੀ ਏ, ਅਸੀ ਵੀ ਏ ਵੀ ਮੈਂ ਵੀ ਕਿਸੇ ਵੇਲੇ ਏਦਾਂ ਹੀ ਕਰ ਕਿ ਵੀ ਜਿੱਧਰੋਂ ਨਾ ਮਿਲੇ ਤਾਂ ਕਿਤੇ ਹੋਰ ਦੇਖ ਲੈਂਦੇ ਆ ਮੈਂ ਕਿਹਾ ਚੱਲ ਮੈਂ ਪੁੱਛਣੇ ਕੋਈ ਸਪੈਸ਼ਲ ਕੋਈ ਦੁਕਾਨ ਤੇ ਕੋਈ ਪਤਾ ਨਾ ਵੀ ਚੱਲ ਵੀ ਕਿਤੇ ਦਾ ਦੇਆ ਤੇ ਵਧੀਆ ਸੂਟ ਹੋਣੇ ਰੇਟ ਵੀ ਚਾਵੇ ਰੇਟ ਵੀ ਠੀਕ ਹੋਵੇ
ਨਹੀਂ ਤੁਸੀਂ ਪਤਾ ਕੀ ਹੈ ਅੱਜ ਕੱਲ੍ਹ ਤੇ ਨਾ ਹਰ ਦੁਕਾਨ ਤੇ ਸੇਮ ਵਰਾਇਟੀ ਚੱਲ ਰਹੀ, ਕਿਉਂਕਿ ਕੋਂਪੀਟੀਸ਼ਨ ਬੜਾ ਹੋ ਗਿਆ ਅਜ ਕਲ
ਹੂੰ ਤੇ
ਵਗੈਰਾ ਤੇ ਦੇਖੋ ਕਿ ਜੋ-ਜੋ ਇੱਕ ਨੇ ਸੂਟ ਪਾਇਆ ਨਾ ਉਹ ਦੂਜੇ ਨੇ ਵੀ ਪਾਇਆ ਦਾ।
ਦੂਜੇ ਨੇ ਪਾਇਆ, ਹੂੰ ਉਹ ਤੇ ਹੈ ਈ
ਵਗੈਰਾ ਆਉਂਦੀਆਂ ਨੇ ਜੋ ਆਪਣੀ ਦੁਕਾਨਦਾਰ, ਆਪਣੀ ਐਡ ਦਿੰਦੇ ਨੇ ਜੋ ਇੱਕ ਨੇ ਸੂਟ ਪਾਇਆ ਤੇ ਉਹੀ ਦੂ ਜਿਨੇ ਪਾਇਯਾ ਉਹ ਰੇਟ 'ਚ ਫ਼ਰਕ ਦੇਣਗੇ ਪੰਜਾਹ ਸੌ ਰਪਏ ਦਾ ਰੇਟ ਚ ਵੀ ਫਰਕ
ਅੱਛਾ, ਨਹੀਂ ਅੱਜ ਕੱਲ ਸੂਟ ਦੇ ਅੱਛੇ ਏ ੳ ਜਾਂਦੇ ਆਨਾ ਬਾਜ਼ਾਰ ਵਗੈਰਾ ਗੁਰਦੁਆਰਾ ਸ ਸਾਹਿਬ ਜਾਂਦੇ ਆਂ, ਤੇ ਜਦੋਂ ਅਸੀ ਕਿਸੇ ਦਾ ਪਾਏ ਹੋਏ ਵੇਖਦੇ ਆਾਂ ਤੇ, ਬੜੇ ਅੱਛੇ ਲੱਗਦੇ ਨੇ ਤੇ ਆਪ ਜਾਓ ਤੇ ਫੇਰ ਓਦਾਂ ਦੀ ਚੀਜ਼ ਮਿਲਦੀ ਨੀ। ਪਤਾ ਨੀ ਕਿਉਂ
ਸਪੈਸ਼ਲ ਨਾ ਲੈਣ ਜਾਓ।
ਹਾਂ।
ਮੇਰੇ ਨਾਲ ਹਮੇਸ਼ਾ ਐਵੇਂ ਹੁੰਦਾ ਮੈਂ ਕ ਜਦੋਂ ਵੀ ਸਪੈਸ਼ਲ ਚੀਜ਼ ਲੈਣ ਜਾਣੀ ਨਾ ਤੇ ਮੈਨੂੰ ਨਹੀਂ ਮਿਲਦਾ ਕੁਛ ਵੀ ਜੈਸਾ ਆਂਦੇ ਜਾਂਦੇ ਜਿਨਾ ਚ ਪੈਗੀ ਨਾ ਕੋਈ ਚੀਜ਼ ਤੇ ਕਿ ਹਾਂ ਬੜੀ ਹੀ ਸੋਹਣੀ ਲੱਗਦੀ ਹੈ ਉਸ ਟਾਈਮ
ਉਹ ਉਸੇ ਟਾਈਮ ਹਾਂ ਬਸ ਉਹੀ ਹੈ ਨਾ ਸੋਚਦੇ ਆ। ਵੀ ਲਈਏ ਕਿ ਨਾ ਲਈਏ। ਫੇਰ ਏਦਾਂ ਉਹ ਚੀਜ਼ ਉਹ ਰਿਵਾਜ ਜਾਂ ਕੁੱਛ ਏਦਾਂ ਚੀਜ਼ ਚੇਂਜ ਹੋ ਜਾਂਦੀ ਐ। ਤੇ ਹੂੰ। ਫੇਰ ਕਿਸੇ ਵੇਲੇ ਤਾਂ ਬਹੁਤ ਪਿਆਰਾ ਲੱਗਦਾ ਕਿਸੇ ਦਾ ਪਾਇਆ ਸੂਟ। ਫੇਰ ਸੋਚਦੇ ਆ ਕਿ ਇਹ ਜਿਹਾ ਲੈ ਕੇ ਆਣੇ ਆ। ਤੇ ਜਾਣੇ ਆ ਤੇ ਓਦਾਂ ਦਾ ਮਿਲ
ਹਾਂ ਉਹ ਤਾਂ ਹੈ।
ਹੂੰ। ਹੋਰ ਤੂੰ ਹੋਰ ਬਸ ਵਧੀਆ ਹੋਰ ਸਟੀਚਿੰਗ ਵਗੈਰਾ ਤੁਸੀਂ ਸੂਟ ਦੀ ਆਪੇ ਕਰਨ ਲੈਣੇ ਔ।
ਹਾਂਜੀ ਹਾਂਜੀ, ਮੈਂ ਤੇ ਮਤਲਬ ਬਲਕਿ ਹੁਣ ਵੀ ਸੂਟ ਹੀ ਸੀਰੀ ਸੀ ਬਸ ਤੁਹਾਡੇ ਕੋਲ ਆਈ ਤਾਂ ਮੈਂ ਉਠੀ ਉੱਧਰੋਂ। ਹਾਂ, ਸਟੀਚਿੰਗ ਮੈਂ ਦੂਜੇ ਰੂਮ ਚ ਕਰਨੀ। ਮੈਨੂੰ ਉੱਥੇ ਚਾਨਨਾ ਵਗੈਰਾ ਲੱਗਦਾ ਸਹੀ।
ਅੱਛਾ ਜੀ। ਹੋਰ ਸੋ ਵਧੀਆ ਨਾ ਆਪਣੇ ਆਪ ਜਿਹੜਾ ਕਰ ਲੈਂਦਾ। ਨਾ ਉਹਨੂੰ ਜ਼ਿਆਦਾ ਵਧੀਆ ਹੈਗਾ ਕਿਉਂਕਿ ਅਸੀਂ ਆਪਾਂ ਜੇ ਨੋਰਮਲੀ ਸੂਟ ਆਪਾਂ ਘਰ ਜੋ ਪਾਣੇ ਨੇ ਆਪਾਂ ਅੱਠ ਸੌ ਦਾ ਹਜ਼ਾਰ ਰੁਪਏ ਦਾ ਲਿਆਨੇ ਆ ਪੰ ਕਿਸੇ ਵੇਲੇ ਛੇ ਸੱਤ ਸੌ ਦਾ ਵੀ ਪੰਜ ਸੌ ਦਾ ਵੀ ਅਜ ਕੱਲ੍ਹ ਬਹੁਤ ਵਧੀਆ ਮਿਲਦੇ ਨੇ। ਲੇਕਿਨ ਫੇਰ ਅਸੀਂ ਕਹਿਣੇ ਹਾਂ ਵੀ ਤਿੰਨ ਚਾਰ ਸੌ ਰੁਪਇਆ ਆਪਾਂ ਸਵਾਈ ਵੀ ਦੇਈਏ ਕਿ ਆਪਾਂ ਸਾਨੂੰ ਇਹ ਅੱਛਾ ਥੋੜ੍ਹੀ ਲਗਦਾ ਐ ਵੀ ਅਸੀਂ ਚਾਰ ਸੌ ਰੁਪਇਆ ਸਵਾਈ ਦੇਈਏ ਤੇ ਪੰਜ ਛੇ ਸੌ ਦਾ ਸੂਟ ਐ।
ਗਏ ਵੀ ਇੰਨੀ ਹੋ ਗਈ ਨਾ ਤੇ ਮਨ ਕਰਦਾ ਕਿ ਆਪ ਕੁਛ ਕਰੀਏ। ਕੀ ਚਲੋ ਸਾਡਾ ਥੋੜਾ ਹੱਥ ਖੁੱਲ ਜਾਏ ਹਰ ਟਾਈਮ ਤੇ ਆਪਣੇ ਘਰ ਵਾਲੇ ਪਰ ਨੀ ਬੈਠ ਸਕਦੇ ਹਾਂ ਹਾਂ। ਬਿਲਕੁ
ਹਾਂ, ਟੈਮ ਤੇ ਵੀ ਡਿਪੈਂਡ ਕਰਦਾ ਵੀ। ਹੋਵੇ। ਤੇ ਸੋ ਤੇ ਹੈ ਹੀ। ਹੁਣ ਸਗੋਂ ਸਾਜੇ ਅੱਜ ਬੱਚੇ ਗਏ ਹੋਏ ਨੇ। ਤੇ ਅੱਜ-ਅੱਜ ਮੈਂ ਥੋੜ੍ਹੀ ਵਿਹਲੀ ਸੀਗੀ, ਤਾਂ ਮੈਂ ਕਿਹਾ ਚੱਲ ਮੈਂ ਥੋੜੀ ਵਿਹਲੀ ਆਂ ਤੇ ਮੈਂ ਕਰਾਂ ਫੋਨ ਕਰਾਂ। ਹੂੰ, ਹੋਰ ਅੱਜ ਉਹ ਵੀ ਹੁਣ ਹਾਂ। ਹਾਂ, ਉਹ ਫਿਟ ਤੇ ਉਹ ਫਾਰਸ਼ੀ ਸਲਵਾਰ ਪੇ ਕਹਿੰਦੇ ਨੇ ਫਰਸ਼ੀ ਕਹਿੰਦੇ।
ਫਰਸ਼ੀ-ਫਰਸ਼ੀ ਹਾਂਜੀ ਫਰਸ਼ੀ ਤਾਂ ਬਹੁਤ ਫੈਸ਼ਨ ਹੈ, ਬਲਕਿ ਹੁਣ ਮੇਰਾ ਵੀ ਮੈਨੂੰ ਕਰ ਰਿਹਾ ਕਿ ਮੈਂਸੀ ਆਪ ਹੀ।
ਹਾਂ, ਤੇ ਇੱਕ ਵਾਰੀ ਨਾ ਮੈਂ ਬਣਵਾਈ ਸੀਗੀ, ਤੇ ਕਿਸੇ ਕੋਲ ਤੇ ਉਹ ਨਾ ਥੋੜੀ ਘੁੰਮਦੀ ਸੀ, ਸਲਵਾਰ ਤੇ ਮੈਨੂੰ ਨਾ ਹੁਣ ਸਗੋਂ ਮੈਂ ਬਣਵਾਣੀ ਆ ਤੇ ਮੈਂ ਇਹ ਸੋਚਦੀ ਪਈ ਆ ਵੀ ਜੇ ਤੁਸੀਂ ਵਧੀਆ ਬਣਾ ਦਿੰਨੇ ਹੋ ਤੇ ਮੈਨੂੰ ਤੁਸੀਂ ਦੱਸਣਾ ਤੇ। ਵੀ ਨਹੀਂ ਤਾਂ ਫੇਰ ਮੈਂ ਨੂੰ ਕੋਈ ਦੱਸਣਾ।
ਹਾਂਜੀ-ਹਾਂਜੀ ਵੈਸੇ ਤਾਂ ਮੈਂ ਬਣਾਏ, ਬਣਾਈ ਨੀ ਕੋਈ ਵੀ ਮੈਂ ਬਣਾ ਕੇ ਨੀ ਵੇਖੀ। ਪਹਿਲੋਂ ਮੈਂ ਆਪਣੀ ਬਣਾ ਲਾ। ਵੀ ਕਿਵੇਂ ਬਣਦੀ ਹੈ, ਔਰ ਕਿਵੇਂ ਲੱਗਦੀ ਹੈ, ਪਾਈ ਹੋਈ ਫੇਰ ਮੈਂ ਤੁਹਾਨੂੰ ਦੱਸਾਂਗੀ।
ਮੈਂ ਵੀ ਬਿਲਕੁਲ ਜਿਵੇਂ ਪੋਚਿਆ ਦੀ ਕਰੀਜ਼, ਸਿੱਧੀ ਆਦੀ ਹੈ ਨਾ ਵੀ ਹਾਂ, ਸਿੱਧੀ ਆਏ ਉਹ ਮੇਰੇ ਨਾ ਮੈਂ ਬਣਵਾਈ। ਤੇ ਉਹਦੇ ਨਾਲ ਘੁੰਮਦਾ ਸੀ। ਮਤਲਬ ਕਰੀਜ ਪਿੱਛੇ ਚਲੀ ਜਾਂਦੀ। ਸਾਈਡ ਤੇ ਚਲੀ ਜਾਂਦੀ ਸੀਗੀ।
ਅੱਛਾ,
ਹਾਂਜੀ, ਤੇ ਫੇਰ ਮੈਂ ਵੀ ਮੈਂ ਕਿਹਾ ਚੱਲ ਮੈਨੂੰ ਨਾ ਇੱਕ ਮੇਰੇ ਕੋਲ ਹੈਗਾ ਸੂਟ ਤੇ ਮੈਂ ਉ ਕੱਪੜਾ ਵੀ ਲੈ ਕੇ ਆਈ ਸੀ, ਚ ਚਿਕਨ ਵਗੈਰਾ ਦਾ। ਵਾਈਟ ਤੇ ਉਹ ਉਹ ਵੀ ਥੋੜਾ ਥੱਲਿਓ ਮਤਲ ਨਾ ਹੈਵੀ ਹੋਈਏ, ਤੇ ਮੈਂ ਕਿਹਾ ਚਲੋ ਉਹ ਤਾਂ ਹੈਵੀ ਐ ਵੀ ਖੜੀ-ਖੜੀ ਅੱਛੀ ਲੱਗੇਗੀ ਮਾੜਾ ਜਾ ਖੜ ਏਗਾ। ਤੇ ਹਾਂ, ਤੇ ਮੈਂ ਉਹ ਬਣਵਾਣੀ ਸੀ, ਤੇ ਮੈਂ ਕਿਹਾ ਚੱਲ ਪੁੱਛਾਂ ਵੀ ਕੋਈ ਅੱਛਾ ਹੀ ਬਣਾਦਾ ਤੇ ਤਾਂ ਦੱਸਣਾ। ਨਹੀਂ ਤਾਂ ਫੇਰ ਦੇਖ ਲੈਣਾ, ਤੇ ਮੈਂ ਕਿਹਾ ਸੋਣ
ਦੱਸਾਂਗੀ ਹਾਂ।
ਹਾਂ, ਤੇ ਅੱਜ ਕੱਲ ਤਾਂ ਵੈਸੇ ਵੀ ਸਟੇ ਵੀ ਸਲਵਾਰ ਸਟੇਟ ਵੀ ਚੱਲਦੀ ਹੈ, ਨਾ ਉਹ ਵੀ ਅੱਛੀ ਲੱਗਦੀ ਹੈ।
ਹਾਂ ਬਲਕਿ ਸਟੇਟ ਤੋਂ ਮੈਂ ਬਣਾਈ ਹੋਈ, ਆਪਣੀਆਂ ਦੋ ਤਿੰਨ ਸਲਵਾਰਾਂ ਬਣਾਈਆਂ ਹੋਈਆਂ ਸਟੇਟ।
ਅੱਛਾ ਤੇ ਉਹਦਾ, ਪਹੁੰਚਾ ਬਿਲਕੁਲ ਸੈਂਟਰ ਤੇ ਆ ਜਾਂਦਾ।
ਹਾਂ ਬਿਲਕੁਲ ਨੋਰਮਲ ਜਿਵੇਂ ਸਲਵਾਰ ਆਉਂਦਾ ਉਹੀ ਆਉਂਦਾ।
ਹਾਂ। ਨ ਵੀ ਜਿਮੀ ਜਿਵੇਂ ਆਪਣੀ ਕਰੀਜ਼ ਆਪਣੀ ਸੈਂਟਰ ਤੇ ਹੁੰਦੀ ਹੈ ਨਾ ਫਿਰ ਕਈ ਤੇ ਹੁੰਦੀਆਂ ਨੇ ਜਾਂ ਘੁੰਮਦੀਆਂ ਨੇ।
ਨਹੀਂ, ਨਹੀਂ। ਉਹ ਚੀਜ਼ ਨਹੀਂ ਹੁੰਦੀ ਉਹ ਪਤਾ ਹੀ ਪਲੇਟ ਪਟਾਂ ਦਾ ਹਿਸਾਬ ਹੁੰਦਾ ਹੈ। ਤੁਸੀਂ ਜੋ ਪਲੇਟ ਪਾਉਂਦੇ ਹੋ ਨਾ, ਜਿਹੜੀ ਉਹ ਮਤਲਬ ਜਿਹੜੀ ਅਸੀਂ ਬੈਚ ਨਾਲ ਜੋੜਾ ਲੈ ਕੇ ਜਦੋਂ ਪਲੇਟ ਪਾਉਂਦੇ ਹਾਂ ਸਲਵਾਰ ਦੀ ਉਹ ਚੀਜ਼ ਮੇਨ ਹੁੰਦੀ। ਉਹ ਅਗਰ ਪਲੇਟ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਪਾਓ ਨਾ ਤੀ ਸਾਡੇ ਬਿਲਕੁਲ ਸੈਂਟਰ ਹੀ ਰਹੇ ਗੀ।
ਅ ਤੇ ਨਾਲੇ ਮੈਂ ਇਹ ਸੁਣਿਆ ਕਿ ਵੀ ਜਿਹੜੀ ਆਪਣੀ ਮੇਨ ਜਿਹੜੀ ਆਪਣੀ ਪਹੁਚੇ ਤੇ ਕਰੀਜ ਆਉਦੀ ਹੈ। ਜਿਹੜੀ ਪਹੁੰਚੇ ਤੇ ਸਿੰਲ ਸਿੱਧੀ। ਕਰੀ ਜਾਂਦੀ ਆ ਕਹਿੰਦੇ ਉਹ ਵਾਲੀ ਉਹ ਵਾਲਾ ਸਾਨੂੰ, ਜੋ ਆਪਾਂ ਪਾਦੇ ਹਾਂ ਨਾ ਚੋਣ ਤੇ ਉਹ ਕਹਿੰਦੇ ਵੱਡੀ ਪ ਵੱਡੀ ਚਾਹੀਦੀ ਹੁੰਦੀ ਹੈ।
ਮੇਰਾ ਦੇਖੋ ਸਭ ਦਾ ਹਰ ਕਿਸੇ ਦਾ ਆਪਣਾ- ਆਪਣਾ ਹਿਸਾਬ ਹੈਗਾ ਸੀਨ ਦਾ।
ਅੱਛਾ।
ਆਏ ਕਿ ਮੈਂ ਚ ਸੈਂਟਰ ਵਾਲੀ ਸੀਨ ਜਿਹੜੀ ਹੁੰਦੀ ਨਾ ਆਸਨ ਵਾਲੀ ਚੀਜ਼ ਹੁੰਦੀ ਜਿਹੜੀ ਅਸ ਨਾ ਜਦੋਂ ਅਸੀਂ ਬੈਲਟ ਜੋੜਨ ਨਾ ਮੈਂ ਅੱ ਸਾਨੂੰ ਤੋਂ ਸ ਸਾਢੇ ਚਾਰ ਇੰਚ ਦਾ ਗੈਪ ਛੱਡ ਕੇ ਫਿਰ ਪਲੇਟ ਹਾਂਜੀ।
ਆਸਣ ਤੋਂ ਮਤਲਬ, ਜਿੱਥੋਂ ਆਪਾਂ ਉਹ ਮਨਾਦੇ ਹਾਂ ਨਾਲਾ
ਹਾਂ- ਹਾਂ- ਹਾਂ, -ਹਾਂ- ਹਾਂ। ਜਿੱਥੋਂ ਅਸੀਂ ਸੈਂਟਰ ਵਾਲੇ ਜਿਹੜੇ ਸਾਡੇ ਸੀਨ ਹੁੰਦੀ ਹੈ। ਨਾ ਉੱਥੋਂ ਇੰਚ ਟੇਪ ਰੱਖ ਕੇ ਸਾਢੇ ਚਾਰ ਇੰਚ ਦਾ ਗੈਪ ਛੋੜ ਕੇ ਫਿਰ ਅਸੀਂ ਪਲੇਟ, ਪਲੇਟ ਦਾ ਨਿਸ਼ਾਨ ਲਗਾਉਂਦੇ ਹਾਂ।
ਅੱਛਾ। ਮਤਲਬ ਤੁਸੀਂ ਨਹੀਂ।
ਆ
ਅੱਛਾ ਨਹੀਂ ਇੱਕ ਤੇ ਉਹ ਹੁੰਦੀ ਹੈ ਨਾ ਜਿਵੇਂ ਹੁਣ ਜੀ ਮੈਂ ਆਪਣਾ ਸਿਰਫ ਜਿਹੜਾ ਪਹੁੰਚਾ ਪਹੁੰਚਿਆ ਠੀਕ ਹੈ ਜਿਹੜੀ ਸਾਾਈਡ ਵੱਲ ਤਾਂ ਰਹਿ ਗਿਆ ਅਲੱਗ ਜਿਹੜਾ ਪਹੁੰਚਾ ਹੰਹਦਾ ਅਸੀਂ ਉਹਨੂੰ ਵੀ ਸੈਂਟਰ ਫੜ ਸਕਦੇ ਹ ਨਾ।
ਤੁਸੀਂ ਸਲਵਾਰ ਸਟੇਟ ਸਲਵਾਰ ਤੁਸੀਂ, ਅਹ ਕੁੰਡੇ ਵਗੈਰਾ ਪਹੁੰਚੋ ਤੇ ਨੀ ਘਰ ਦੇ ਵਿੱਚੋਂ ਦੇ।
ਨਹੀਂ ਖੈਰ ਮੈਂ ਪੜ੍ਹਾਈ ਨਹੀਂ ਹੈਗੀ ਫੇਰ ਦੂਸਰੀਆਂ - ਦੂਸਰੀਆਂ ਸਲਵਾਨਾਂ ਤੇ ਦੇਖਦੀ ਦੇਖਿਆ ਸੀ ਮੈਂ
ਅਹ ਨਹੀਂ, ਨਹੀਂ ਜੋ ਸਾਡੀ ਸਟੇਟ ਸਲਵਾਰ ਹੁੰਦੀ ਨਾ ਉਹਦਾ ਪਹੁੰਚਣ ਨੀ ਨਿਕਲਦਾ ਉਹ ਬਸ ਅਸੀਂ ਚ ਚਾਰ ਟੇਹਾ ਲਗਾ ਕੇ ਨਾ ਚਾਰ ਤੈ ਲਗਾ ਕੇ ਕੱਪੜੇ ਦੀ ਬਸ ਜਿਵੇਂ ਅਸੀਂ ਪਲਾਜ਼ੋ ਦੀ ਕਟਿੰਗ ਕਰਨੀ ਨਾ ਉਵੇਂ ਕਟਿੰਗ ਕਰਨੀ ਹੈ।
ਅੱਛਾ, ਉੱਪਰੋਂ ਵੀ ਮਤਲਬ ਉਹ ਅਲੱਗ ਜਿਹੜੀ ਆਪਣੀ ਉਹ ਹੈ। ਬੈਲਟ ਬ
ਉਹ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਅਲੱਗ ਉਹ ਤੇ ਪਏਗੀਈ, ਪਈਗੀ ਉਥੇ ਬੈਲਟ ਸਾਡੀ ਪਏਗੀ ਨਾ।
ਅੱਛਾ।
ਮਤਲਬ ਜੇ ਮੰਨ ਲਓ ਸਾਡੇ ਜਿਵੇਂ ਚਾਲੀ ਇੰਚ ਸਲਵਾਰ ਏ ਨਾ ਚਾਲੀ ਚੋ ਅਸੀ ਚੌ ਤੇਹੀ ਇੰਚ ਕੁੰਦਾ ਰੱਖਣਾ ਔਰ ਛੇ ਇੰਚ ਅਸੀਂ ਉੱਪਰ ਬੈਲ ਪਾਣੀਏ।
ਅੱਛਾ, ਤੇ ਫੇਿਰ ਬੈਲਟ ਹੁਣ ਅਜੇ ਤੇ ੳਹਦਾ ਆਪਾਂ ਘੇਰ ਵੀ ਤਾਂ ਘੱਟ ਲੈਣਾ ਨਾ।
ਘੇਰ -ਘੇਰ ਨੀ ਘਟ ਕਰਨਾ ਉਹ ਅਸੀਂ ਪਲੇਟਾਂ ਨਾਲ ਆਪਣੀ ਬੈਲਟ ਜਿਵੇਂ ਮੰਨ ਲਓ ਸਾਡੇ ਪੱਚੀ ਇੰਚ ਬੈਲਟ ਹੈਗੀ ਹੈ। ਪੱਚੀ ਇੰਚ ਬੈਲ ਅਸੀਂ ਘੇਰ ਅਸੀਂ ਚੋਨਾ ਪਾ-ਪਾ ਕੇ ਬੈਲਟ ਦੇ ਨਾਲ ਮੈਚ ਕਰਨਾ ਹੈ। ਤੁਹਾਨੂੰ ਮੈਂ ਪਿੱਕ ਭੇਜਾਂਗੀ ਆਪਣੀ ਫੋਟੋ ਭੇਜਾਂਗੀ ਫੇਰ ਤੁਸੀਂ ਉਹਨੂੰ ਦੇਖ ਕੇ ਸਮਝ ਜਾਓਗੇ।
ਹਾਂ ਜਿਵੇਂ ਆਪਾਂ ਚੌਵੀ-ਪੱਚੀ ਲੈਂਦੇ ਹਾ ਨਾ ਬੈਲਟ।
ਹਾਂ-ਹਾਂ-ਹਾਂ-ਹਾਂ। ਤੇ ਅਸੀਂ, ਜੋ ਸਲਵਾਰ ਦਾ ਘੇਰਾ ਹੋਏਗਾ ਬੜਾ ਵੱਡਾ ਘੇਰਾ ਹੋਏਗਾ। ਉਹ ਅਸੀਂ ਹਾਂ ਉਹ ਅਸੀਂ ਝੋਨਾ ਨਾਲ ਝੋਨਾ ਪਾ ਪਾ ਕੇ ਅਸੀ ਬੈਲਟ ਦੇ ਬਰਾਬਰ ਕਰਨਾ ਅਸੀ।
ਬੈਕ ਤਾ ਉਹ ਤੇ ਫੇਰ ਜਿਆਦਾ ਚੋਣਾਂ ਆ ਜਾਣਗੀ।
ਚੋਣ ਵੀ ਮੈਂ ਕਿਵੇਂ ਪਾਉਦੀ ਹਾਂ ਇੱਕ ਚੋਣ ਪਾਈ ਪਹਿਲੇ ਫੀਰ ਦੂਜੀ ਚੋਣ ਉਹ ਚੋਣ ਦੇ ਉੱਪਰ ਹੀ ਰੱਖਣੀ ਹੈ।
ਉੱਪਰ ਹੀ, ਠੀਕ ਹੈ, ਮਾਣ ਬਿਲਕੁਲ ਹਲਕਾ ਜਿਹਾ ਗੈ ਪਾਉਂਦੇ ਹੋਣਗੇ।
ਹਾ ਮੈਂ ਬਿਲਕੁਲ ਉੱਤੇ ਦੇ ਉੱਤੇ ਪਾਉਂਦੀ ਹਾਂ।
ਅੱਛਾ ਮੇਰੇ ਕੋਲ ਉੱਪਰੋ
ਹਾਂ, ਬਿਲਕੁਲ ਉੱਪਰ ਜਿਵੇਂ ਬੋਕਸ ਪਲੇਟ ਹਾਂਜੀ ਨਹੀਂ ਬੜੀ ਵਧੀਆ ਸਲਵਾਰ ਬਣਦੀ ਹੈ। ਸਾਢੇ ਚਾਰ ਆਸਣ ਵਾਲੀ ਸੀਨ ਤੋਂ ਸੈਂਟਰ ਤੋਂ ਮਤਲਬ ਸਾਢੇ ਚਾਰ ਇੰਚ ਛੱਡ ਕੇ ਉੱਥੇ ਨਿਸ਼ਾਨ ਲਾ ਲਓ ਫੇਿਰ ਉਹ ਪਲੇਟਾਂ ਸਾਰੀ ਉਹ ਪਲੇਟ ਦੇ ਉੱਤੇ-ਉੱਤੇ ਹੀ ਪਾਈ ਜਾਂਦੀ, ਤੁਸੀਂ ਉਹ ਨਿਸ਼ਾਨ ਦੇ ਉੱਤੇ ਇੱਕ ਪਲੇਟ ਪਾਈ ਫਿਰ ਦੂਜੇ ਫੇਰ ਉਹਦੇ ਉੱਤੇ ਹੀ ਆ ਗਈ ਫਿਰ
ਸਾਨੂੰ ਜਿਹੜਾ ਅ ਜਿਹੜਾ ਅਸੀਂ ਹਾਂ ਜਿਹੜਾ ਅਸੀਂ ਅਹ ਸਾਡੇ ਚਾਰ ਲੈਣਾ ਉਹ ਆਪਾਂ ਉਹਦਾ ਬੈਲਟ ਦਾ ਮਿਲਣਾ ਜਾਂ ਉਹਦਾ ਮਿਲਣਾ
ਸਲਵਾਰ ਦਾ।
ਅੱਛਾ। ਤੇ ਉਹ ਤਾਂ ਝੋਨਾ ਪਾ ਕੇ ਮਿਨਾਂਗੇ ਨਾ।
ਨਹੀਂ ਚੋਣ ਪਾਉਣ ਤੋਂ ਪਹਿਲੇ ਚੋਣ ਪਾਉਣ ਤੋਂ ਪਹਿਲੇ ਤੁਸੀਂ ਸਾਡੇ ਚਾਰ ਇੰਚ ਗੈਪ ਰੱਖਣਾ ਹੈ
ਅੱਛਾ
ਨਾ ਫਿਰ ਜਿੱਥੇ ਸਾਡਾ ਸਾਢੇ ਚਾਰ ਇੰਜ ਨਿਸ਼ਾਨ ਆਹਾ ਨਾ ਉਹਦੇ ਉੱਰ ਫਿਰ ਤੁਸੀਂ ਪਲੇਟ ਪਾਉਣੀ ਹੋ
ਅੱਛਾ ਅੱਛਾ ਅੱਛਾ ਮਤਲਬ ਜੋ ਸੈਂਟਰ ਚ ਸਾੇ ਅਸੀਂ ਆਪਣੇ ਸ਼ੁਰੂ ਕਰਨੀੇ ਆਪਾਂ ਪਲੇਟਾਂ ਉਹ ਸਾਢੇ ਚਾਰ ਤੋਂ
ਹਾਂ ਹਾਂ ਹਾਂ ਹਾਂ ਹਾਂ ਠੀਕ ਹੈ ਕਿਉਂਕਿ ਜਿਹੜ ਨੋਰਮਲ ਸਲਵਾਰ ਆਉਂਦੀ ਤੁਸੀਂ ਨਾਲੋਂ ਨਾਲ ਪੇਟਾਂ ਸ਼ੁਰੂ
ਹਾਂ ਹਾਂ ਉਹ ਤੇ ਮੈਂ ਹਾਂਜੀ ਹਾਂਜੀ ਉਹ ਤਾਂ ਮੈਂ ਡੇ ਡੇਢ ਇੰਚ ਪਤਾ ਨੀ ਦੋ ਇੰਚ ਡੇਢ ਦੋ ਇੰਚ ਰੱਖਦੀਆਂ
ਹਾਂ ਨਹੀਂ ਉਹ ਚ ਅ ਸੀ ਉਹ ਜਿਵੇਂ ਤੁਸੀਂ ਡੇਢ ਇੰਚ ਰੱਖਦੇ ਹੋ ਉਹ ਅਸੀਂ ਸਾਢੇ ਚਾਰ ਰੱਖਦੇ ਆ
ਠੀਕ
ਹਾਂ ਹਾਂ ਨਹੀਂ ਬੜੀ ਅੱਛੀ ਲੱਗਦੀ ਮੈਂ ਇੱਕ ਬਣਾਈ ਹੈ ਆਪਣੀ ਹੁਣ ਬਲਕ ਕਿ ਬਲੈਕ ਕਲਰ ਬਣਾਈਏ ਉਹ ਉਵੇਂ ਦੀ ਉਵੇਂ ਆਂ ਹੈ ਜਿਵੇਂ ਅਸੀਂਾਈਏ ਨਾ ਉਝਾਂ ਹੀ ਆਉਂਦੇ ਹੈ
ਅੱਛਾ ਨਹੀਂ ਦੇਖਾਂਗੇ ਜਿਵੇਂ ਤੁਸੀਂ ਕਿਹਾ ਨਾ ਸਮਝ ਤੇ ਮੈਨੂੰ ਆ ਗਈਏ ਲੇਕਿਨ ਜਿਵੇਂ ਇੱਕ ਹਾਂ ਫੇਰ ਵੀ ਮੈਂ ਮਤਲਬ ਜਿਵੇਂ ਜੇ ਭੁੱਲ ਭੱਲ ਗਈ ਤੇ ਫੇਿਰ ਮੈਂ ਇੋ ਨੰਬਰ ਤੇ ਤੁਹਾਨੂੰ ਫੋਨ ਕਰਾਂਗੀ ਤੁਸੀਂ ਚੁੱਕ ਲੈਣਾ ਤੁ ਮੈਂ ਤਾਂ ਮੈਨੂੰ ਸਲਵਾਰ ਦਾੱਸ
ਹਾਂ ਕੋਈ ਨੀ ਕੋਈ ਨੀ ਤੁ ਤਾਂ ਲੋੜ ਆ ਸੀ ਫੋਨ ਕਰ ਲਏ ਚਲੋ ਠਾਂ ਜ
ਹੋਰ ਹੋਰ ਬਸ ਸਭ ਠੀਕ ਹੈ
ਹਾਂਜੀ ਹ ਬਸ ਸਭ ਹੋ ਗਿਆ ਬਸੁਣ ਬੱਚਾ ਵੇਟ ਪਟੋਰੀਏ ਟਿਊਸ਼ਨ ਤੋਂ ਆਉਣਗੇ
ਹਾਂਜੀ ਉਹ ਤਾਂ ਬਸ ਸਾਡੇ ਵੀ ਬਸ ਇੱਕ ਵਜੇ ਹਾਂ ਸਾਡੇ ਵੀ ਇੱਕ ਵਜੇ ਆਉਣਗੇ ਤੇ ਫੇਰ ਸ਼ੁਰੂ ਕਰਾਂਗੇ ਲੰਚ ਵਗੈਰਾ ਹਜੇ ਫਰੀ ਸੀ ਹ
ਪਤਾ ਨਹੀਂੀ ਲੱਗਦਾ ਟਾਈਮ ਕਿੱਥੇ ਹੈ
ਜਾਂਦੇ ਨੇ ਹਮ ਭਾਂਡੇ ਮਤਲਬ ਭਾਂਡੇ ਭੂੰਡੇ ਮਾਂ ਜੋ ਥੋੜਾ ਇੱਧਰ ਸਫ਼ਾਈ ਸਫ਼ਾਈ ਕਰੋ ਤੇ ਫੇਰ ਉਸ ਤੋਂ ਬਾਅਦ ਸਰੀਰ ਥੱਕ ਜਾਂਦਾ ਫੇਿਰ ਸੋ ਜਾ ਮਤਲਬ ਮਤਲਬ ਫੇਰ ਥੋੜੇ ਲੰਮੇ ਪੈ ਜਾਂਦੇ ਆ ਫੇਰ ਉੱਠੋ ਪੰਜ ਵਜੇ ਉੱਠ ਫੇਰ ਤਿਆਰੀ ਜਨਾਨੀਆਂ ਦਾ ਤ ਇਹੀਓ ਕੰਮ ਹੈ ਰਸੋਈ ਵਿੱਚ ਸਾਰਾ ਦਿਨ
ਹਾਂ ਬਸ ਐਵੇਂ ਹੀ ਹੈ ਅਸੀਂ ਆਦਮੀ ਰੁਕਈਏ ਤੇ ਆਦਮੀ ਕਿਹੜਾ ਵਹਲੇ ਪੈਂਨ ਜਨਾਨੀਆਂ ਜਨਾਨੀਆਂ ਜਨਾਨੀਆਂ ਕਿਹੜੀਆਂ ਵਹਲੀਆਂ ਪੈਂਦੀਆਂ
ਹਾਂ ਉਹ ਤੇ ਜੈਸ ਤਾਂ ਕਹਿਦੇ ਘਰ ਕਰਦੀਆਂ ਕੀ ਤੁਸੀਂ ਤੇਣ ਹਾਂ
ਚਲੋ ਠੀਕ ਫੇਿਰ ਹਾਂਜੀ ਜਦੋਂ ਪੁੱਛਣਾ ਹੋਏ ਨਾ ਤੁਸੀਂ ਪੁੱਛ ਲੈਣਾ
ਕੋਈ ਗੱਲ ਨੀ ਹੋਰ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਠੀਕ ਓਕੇ